ਹੈਲੋ, ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ
ਹਾਂਜੀ, ਸਤਿ ਸ਼੍ਰ ਸਤਿ ਸ਼੍ਰੀ ਅਕਾਲ ਦੀਦੀ ਕੀ ਹਾਲ ਏ
ਹੋਰ ਕੀ ਹਾਲ ਚਾਲ ਏ ਤੁਹਾਡਾ।
ਵਧੀਆ ਵਧੀਆ ਤੁਸੀਂ ਦੱਸੋ? ਹਾਂਜੀ! ਹਾਂਜੀ, ਘਰ ਸਭ ਠੀਕ ਨੇ ਤੁਸੀਂ ਦੱਸੋ ਤੁਹਾਡੇ ਘਰ ਸਭ ਠੀਕ ਨੇ।
ਹਾਂਜੀ, ਹਾਂਜੀ ਸਭ ਵਧੀਆ ਨੇ ਸਾਡੇ ਘਰ ਵੀ।
ਹੋਰ।
ਹੋਰ ਸੁਣਾਓ ਭੈਣ ਜੀ ਕੀ ਕਰਦੇ ਪਏ ਸੀ?
ਬਸ ਮੈਂ ਹੁਣੇ ਸਵੇਰੇ ਸਫ਼ਾਈ ਕੀਤੀ ਸੀ। ਡਸਟਿੰਗ ਵਗੈਰਾ 'ਚ ਕੰਮ ਜ਼ਿਆਦਾ ਸੀ ਕੱਲ੍ਹ ਗੈਸਟ ਆਏ ਦੇ ਸੀ ਤੇ ਫਿਰ ਉਹ ਘਰ ਰਾਤ ਨਿਕਲ ਗਏ ਸੀ ਫੇਰ ਥੋੜਾ ਡਸਟਿੰਗ ਕਰਨੀ ਸੀ ਨਾ ਘਰ ਦੀ ਫ੍ਰੀ। ਕਰ ਨੀ ਪਾਈ ਗੈਸਟ ਆ ਗਏ ਸੀ ਫਿਰ ਮੈਂ ਅੱਜ ਕੀਤੀ ਉਹ ਡਸਟਿੰਗ ਸਾਰੀ ਬਸ ਫੇਰ ਸਵੇਰੇ ਕੱਪੜੇ। ਕੱਪੜੇ ਧੋਣੇ ਸੀ ਡਸਟਿੰਗ ਵਿੱਚ ਟਾਈਮ ਨਿਕਲ ਗਿਆ ਫਿਰ ਹੁਨ ਮਸ਼ੀਨ ਲਾਈ ਏ ਮੈਂ। ਚਲੋ ਮੈਂ ਕਿਆ ਰਾਮ ਨਾਲ ਗੱਲ ਕਰਾਂ ਤੁਆਡੇ ਨਾਲ ਪੁੱਛਾਂ
ਹਾਂਜੀ, ਹਾਂਜੀ
ਹਾਂਜੀ ਹੋਰ ਤੁਸੀਂ ਦੱਸੋ ਕੀ ਕਰਦੇ ਪਏ ਓ।
ਬਸ ਮੈਂ ਹੁਨੇ ਬਸ ਰਸੋਈ ਦਾ ਕੰਮ ਕਰਕੇ ਫ੍ਰਰੀ ਹੋਏ ਆ ਦੁਪੇਹਰ ਹੁਨ ਬਸ ਰਾਤ ਦੀ ਤਿਆਰੀ ਕਰਨ ਲੱਗੇ ਸੀ। ਤੇ ਮੈਂ ਕੇਆ ਚਲੋ ਪੈਣ ਜੀ ਨੂੰ ਪੁੱਛੋ ਹਾਂਜੀ-ਹਾਂਜੀ।
ਸਵੇਰੇ-ਸਵੇਰੇ ਬ੍ਰੇਕਫਾਸਟ ਕਰਕੇ ਹਟੋ, ਲੰਚ ਦੀ ਤਿਆਰੀ ਲੰਚ ਕਰਕੇ ਹਟੋ ਸ਼ਾਮ ਦੇ ਸਨੈਕਸ ਦੀ ਤਿਆਰੀ ਹੋ ਜਾਂਦੀ ਏ ਓ ਹਟੋ ਫੇਰ ਡਿਨਰ ਆ ਜਾਂਦਾ ਨਾਲੇ ਈ।
ਹਾਂਜੀ, ਹਾਂਜੀ ਐ ਤੇ
ਹਾਂਜੀ-ਹਾਂਜੀ ਹੋਰ ਦੱਸੋ। ਅੱਛਾ ਮੇਰੇ ਨਾ ਕਹਿੰਦੀ ਸੀ ਨਾ ਫੰਕਸ਼ਨ ਆ ਰਿਹਾ ਸੀ। ਫੇਰ ਉਦਾ ਵਿਆਹ ਆ ਰੇਆ ਸੀ ਕਜ਼ਨ ਦਾ
ਹਾਂ ਅ।
ਤੇ ਮੈਂ ਕਿਆ ਚਲੋ ਥੋੜੀ ਸਲਾ ਲਵਾਂ ਤੁਹਾਡੇ ਕੋਲ ਮਤਲਬ ਕੀ ਫੈਬਰਿਕ ਚੱਲ ਰਿਆ ਅੱਜ ਕੱਲ ਕੀ ਸਵਾਈਏ, ਸੂਟ-ਸੂਟ ਸਵਾਈਏ, ਡਰੈਸ ਸਵਾਈਏ
ਫੈਬਰਿਕ 'ਤੇ ਤੁਸੀਂ ਹੁਣ ਤੁਸੀਂ ਸ਼ ਫੈਬਰਿਕ ਓ ਤੇ ਹੁਣ ਤੁਹਾਡੀ
ਹਾਂ। ਹਾਂਜੀ ਤਾਡੀ ਆਵਾਜ਼ ਕੱਟ-ਕੱਟ ਕੇ ਆ ਰੀ ਏ ਹੈਲੋ।
ਹਾਂਜੀ, ਹਾਂਜੀ ਪੈਨ ਜੀ ਹੁਨ ਆਈ ਏ।
ਹਾਂਜੀ ਹਾਂ ਹੁਨ ਕਲੀਅਰ ਏ ਪੁਰਾ
ਬਸ ਥੋੜਾ ਨੈਟਵਰਕ ਇਸ਼ੂ ਚੱਲ ਰਿਆ ਨਾ।
ਅੱਛਾ-ਅੱਛਾ।
ਥੋੜਾ ਨੈਟਵਰਕ ਤਾਂ ਥੋੜੀ ਹੋ ਜਾਂਦੀ ਏ ਆਵਾਜ਼ ਵਿੱਚ ਸਲੋ ਹਾਂਜੀ।
ਅੱਛਾ ਅੱਛਾ ਅੱਛਾ ਕੀ ਕੈ ਰੇ ਸੀ ਤੁਸੀਂ ਕਿਹੋ ਜਾ ਫੈਬਰਿਕ ਚੱਲ ਰਿਆ ਅੱਜ ਕੱਲ।
ਹਾਂਜੀ ਮੈਂ ਕੇ ਰੀ ਸੀ ਅੱਜ-ਕੱਲ ਤਾਂ ਬੋਹਤ ਸੋਹਣੇ-ਸੋਹਣੇ ਅੱਜ-ਕੱਲ ਬੜਾ ਓ ਚੱਲ ਰਿਆ ਵੇ ਇ ਓ ਜੇੜਾ ਆਪਨਾ ਸ਼ਾਈਨਿੰਗ ਵਾਲਾ ਕੱਪੜਾ ਆਂਦਾ ਏ ਕਈ ਇੱਕ ਗਲਾਸ ਟਿਸ਼ੂ ਆਇਆ ਹੋਇਆ ਵੇ ਇੱਕ ਦੂਸਰਾ ਚਿਨੋਨ ਦਾ ਆਇਆਂ ਦਾਵੇ ਐਬ੍ਰੋਇਡਰੀ ਵਿੱਚ ਵੀ
ਅੱਛਾ ਅੱਛਾ ਫੇਰ ਏ ਚੁੱਭਦੇ ਨੀ ਹੋਣੇ ਕੱਪੜੇ ਜਿਵੇਂ ਤੁਸੀਂ ਕਹੇ ਰਹੇ ਓ। ਜਿਵੇਂ ਗਲਾਸ ਟਾਈਪ ਵਿੱਚ ਆਇਆ ਦਾਵੇ ਤੇ ਮਤਲਬ ਖਾਣ-ਖਾਣ ਆਲੇ ਕੱਪੜੇ ਤਾਂ ਨੀਂ ਹੋਣਗੇ ਜਿਵੇਂ ਗਰਮੀ ਏ ਪਤਾ ਗਰਮੀਆਂ 'ਚ
ਨਈ ਨਈ ਇਨਾ ਤੇ ਨੀ ਖਾਂਦੇ ਇਨਾ ਤੇ ਨੀਂ ਖਾਂਦੇ ਲੇਕਿਨ ਫਿਰ ਜੇ ਅਸੀਂ ਪਾਰਟੀ ਵੀਅਰ ਪਾਨਾ ਸਾਨੂੰ ਇਨਾਂ ਦੇ
ਹਾਂਜੀ ਹਾਂ ਬਈ ਮੇਰਾ ਪਤਾ ਕੀ ਏ ਮੈਨੂੰ ਨਾ ਬਿਲਕੁਲ ਓ ਚੀਜ਼ ਪਸੰਦ ਏ ਜਿਦੇ 'ਚ ਮੈਂ ਪੂਰੀ ਕੰਫਰਟੇਬਲ ਹੋਵਾਂ
ਹਾਂਜੀ ਹਾਂਜੀ ਏ ਤੇ ਐ। ਨਈ ਫੇਰ ਹੋਰ ਵੀ ਬੋਹਤ ਅੱਛੇ ਨੇ ਮਸਲੀਨ ਦਾ ਕੱਪੜਾ ਆਇਆ ਦਾਵੇ ਮਸਲੀਨ 'ਚ ਬੋਤ ਅੱਛੇ-ਅੱਛੇ ਫੈਬਰਿਕ
ਅੱਛਾ
ਇੰਨੇ ਨੀ ਚੁਪਦੇ ਆ ਫੈਬਰਿਕ
ਅੱਛਾ
ਬਿਲਕੁਲ ਨੀ ਚੁਬਦੇ ਹਾਂ ਥੋੜੇ ਪਾਰਟੀ ਵੀਅਰ ਹੁੰਦੇ ਨੇ ਥੱਲੇ ਲਾਈਨਿੰਗ ਵਗੈਰਾ ਲੱਗੀ ਹੁੰਦੀ ਥੋੜੀ ਗਰਮੀ ਸਾਨੂੰ ਫੀਲ ਹੁੰ ਦੀ ਆ ਕੱਪੜੇ ਪਾ ਕੇ ਕਿਉਂਕਿ ਅੱਜ
ਮੈਨੂੰ ਵੇਖੋ ਲਾਈਨਿੰਗ ਦਾ ਤਾਂ ਚਲੋ ਥੋੜਾ ਕਵਰ ਹੋ ਜਾਂਦਾ ਹਾਂ ਬਿਲਕੁਲ, ਬਿਲਕੁਲ ਲਾਈਨਿੰਗ ਨਾਲੋਂ ਦੇਖੋ ਚਲੋ ਥੋੜੀ ਕਵਰ ਥੋੜਾ, ਹੂੰ।
ਓਈ ਐ ਅੱਜ-ਕੱਲ੍ਹ ਮੋਸਟਲੀ ਘਰ ਵਿੱਚ ਸਭ ਨੂੰ ਆਦਤ ਏ, ਕੋਈ ਸੂਟ ਪਾ ਕੇ ਰਾਜੀ ਨੀ ਹੈਗਾ। ਸਭ ਟੀ-ਸ਼ਰਟ, ਪਜਾਮੇ ਪਾ ਲੈਂਦੇ ਨੇ। ਔਰ ਉਹਦੇ ਨਾਲ ਗਰਮੀ ਬਸ ਇਸੇ ਕਾਰਨ ਥੋੜ੍ਹਾ
ਸੌਖਾ ਤਰੀਕਾ ਆ ਗਿਆ ਅੱਜ-ਕਲ ਤਾਂ ਕੋਡ-ਸੈਟ ਆ ਗਏ ਨੇ, ਬੰਦਾ ਸੂਟ ਤਾਂ ਵੇਖੋ ਕੋ ਪੁੱਛਦਾ ਨੀ, ਕੋਡ-ਸੈਟ ਈ ਸਭ ਜਗਾ ਪਾ ਕੇ ਜਾਂਦੇ ਨੇ, ਨਾਲੇ ਕੰਫਰਟੇਬਲ ਵੀ ਐ ਨਾਲੇ ਸਹੀ ਵੀ ਰਹਿੰਦਾ ਦੇਖੋ।
ਬਹੁਤ ਜ਼ਿਆਦਾ ਕੰਫਰਟੇਬਲ
ਹਾਂਜੀ-ਹਾਂਜੀ। ਮੈਂ ਤਾਂ ਆਪ ਕਿੰਨੇ ਕੋਡ-ਸੈਟ ਪਿੱਛੇ, ਹਾਂ ਅੱਜ-ਕੱਲ੍ਹ ਤਾਂ ਪਾਰਟੀਵੀਅਰ ਵੀ ਕੋਡ-ਸੈਟ ਆ ਗੇ ਜੇ, ਇੰਬਰੋਇਡਰੀ ਦੇ ਉੱਤੇ ਵਰਕ ਹੁੰਦਾ ਪੂਰਾ ਸਟੋਨ
ਹਾਂਜੀ, ਪਾਰਟੀਵੀਅਰ ਵੀ ਕੋਡ ਆ ਡੇਲੀ ਵੀਅਰ ਵੀ ਕੋਡ-ਸੈਟ ਹੈਗੇ ਨੇ, ਡੈਨੀ ਵਿੱਚ ਹੈਗੇ ਨੇ, ਜਿਵੇਂ ਦੇ ਤੁਹਾਨੂੰ ਮਨ ਕਰਦਾ, ਓਵੇਂ ਦੇ ਕੋਡ-ਸੈਟ ਆ ਗਏ ਦੇ ਨੇ।
ਬਿਲਕੁਲ-ਬਿਲਕੁਲ ਬਹੁਤ ਵਰਾਇਟੀ ਆ ਗਈ, ਕੋਡ-ਸੈਟ ਚ ਅੱਜ-ਕੱਲ੍ਹ।
ਹਾਂਜੀ-ਹਾਂਜੀ।
ਐਹ ਹੁੰਦਾ ਸੀ ਨਾ ਆਪਾਂ, ਜਿਵੇਂ-ਨਾਈਟ ਸੂਟ ਜਿਵੇਂ ਪਜਾਮਾ, ਟੀ-ਸ਼ਰਟ ਪਾ ਕੇ ਅਸੀਂ ਬਾਹਰ ਨੀ ਨਿਕਲ ਸਕਦੇ ਐ ਕੋਡ-ਸੈਟ ਨੂੰ ਓਨੇ ਬਣਾ ਤਾ ਚਲੋ ਬੰਦਾ ਅੰਦਰ -ਬਾਹਰ ਕਿੱਥੇ ਜਾਂਦਾ ਐ ਤੇ ਨੋਰਮਲ ਘਰ ਚ ਵੀ ਜੋ ਘਰ ਪਾਉਣ ਦੇ ਅਸੀਂ ਪਾ ਕੇ ਬਾਹਰ ਚਲੇ ਜਾਨੇ ਆ ਨਾ।
ਹਾਂਜੀ-ਹਾਂਜੀ‌। ਸਹੀ ਗੱਲ ਐ, ਤੇ ਜੋ ਪਾਇਆ ਹੁੰਦਾ ਆਪਾਂ ਐਵੀ ਬਾਹਰ ਮਾਰਕਿਟ ਜਾਣਾ, ਇੱਥੋਂ ਤਕਨ ਸਬਜ਼ੀ ਲੈਣ ਜਾਣੈ ਜਾਂ ਕੋਈ ਅਮਰਜਸੀ ਆ ਗਈ ਐ
ਪਜਾਮਾ ਰਿਸ਼ਤੇਦਾਰ ਵਗੈਰਾ ਮਿਲ ਜਾਂਦੇ ਨੇ ਆਪਣੇ।
ਹਾਂਜੀ-ਹਾਂਜੀ ਕਈ ਰਿਸ਼ਤੇਦਾਰ ਤੇ ਅੱਛਾ ਸਮਝਦੇ ਨੇ ਕਈ ਬਿਲਕੁਲ ਇਹਨਾਂ ਨੂੰ ਐਵੇਂ ਸਮਝਦੇ ਨੇ ਦੇਖੋ ਕਿਵੇਂ ਉੱਠ ਕੇ ਬਾਹਰ ਫਿਰਦੀ ਪਿਆ ਨੇ
ਬਸ ਨਾਲੇ ਆਪਣੇ ਆਪ ਨੂੰ ਵੀ ਫੇਰ ਚੰਗਾ ਨੀ ਲੱਗਦਾ, ਦੇਖੋ ਅਸੀਂ ਪਜਾਮਾ ਟੀ-ਸ਼ਰਟ ਪਾ ਕੇ ਜਾਨੇ ਆ ਨਾ ਫੇਰ ਕੋਡ-ਸੈਟ ਬਹੁਤ ਅੱਛੀ ਚੀਜ਼ ਏ, ਮੈਂ ਤਾਂ ਸਗੋਂ ਘਰ ਆਸਤੇ ਲਿਆਂਦੇ ਦੇ ਨੇ, ਬਹੁਤ ਸਾਡੇ ਇੱਥੋਂ ਬਹੁਤ ਰੀਜ਼ਨੇਬਲ ਪ੍ਰਾਈਜ਼ ਤੇ ਮਿਲਦੇ ਵੇ ਸੀ‌। ਤੇ ਮੈਂ ਕੱਠੇ ਹੀ ਸਮਰ ਕਲੈਕਸ਼ਨ ਲੈ ਆਈ ਸੀ ਪੰਜ-ਛੇ। ਫੇਰ ਘਰ ਵੀ ਨੋਰਮਲ, ਘਰ ਵੀ ਪਾਏ ਜਾਂਦੇ ਪਜਾਮੇ ਟੀ-ਸ਼ਰਟ ਜਗ੍ਹਾ ਮੈ ਤਾਂ ਕੋਡ-ਸੈਟ ਯੂਜ ਕਰਨੀ ਆ, ਬਹੁਤ ਲਾਈਟ ਵੇਟ ਨੇ।
ਓ ਤੇ ਹੈ, ਸਗੋਂ ਅੱਛੀ ਗੱਲ ਏ, ਘਰ ਵੀ ਯੂਜ ਹੋ ਜਾਂਦੇ ਨੇ ਤੇ ਬਹੁਤ ਅੱਛੀ ਗੱਲ ਏ। ਘਰ-ਬਾਰ ਯੂਜ ਹੋ ਜਾਂਦੇ ਨੇ, ਤੁਸੀਂ ਇਕੱਠਾ ਹੀ ਸਮਰ ਕਲੈਕਸ਼ਨ ਲੈ ਏ ਹੋ ਤੇ ਬਹੁ
ਹਾਂਜੀ, ਪਤਾ ਫੇਰ ਬਾਰ-ਬਾਰ ਜਾਣਾ ਪੈਂਦਾ ਸੀ, ਬਹੁਤ ਔਖਾ ਲੱਗਦਾ ਸੀ। ਤੇ ਫੇਰ ਮੈਂ ਉਸ ਦਿਨ ਮਾਰਕੀਟ ਦੇਖੋ ਨਿਕਲਿਆ ਵੀ ਤੇ ਨੀ ਜਾਂਦਾ ਏਨੀ ਧੁੱ ਪ ਵਿੱਚ ਰੋਜ਼-ਰੋਜ਼ ਮਾਰਕਿਟ।
ਹਾਂਜੀ-ਹਾਂਜੀ।
ਹਾਂਜੀ। ਹੋਰ, ਅੱਛਾ ਬਸ ਇਹੀਓ ਪੁੱਛਦੀ ਪੀ ਸੀ ਮੈਂ ਕਿਹਾ ਫੈਬਰਿਕ ਦੇਖਾ। ਕਿਉਂਕਿ ਹਲਦੀ ਵਿਚ ਤੇ ਚਲੋ ਮੈਂ ਕਿਹਾ ਚਲੋ ਮੈਂ ਉਹ ਸਵਾ ਲੈਣੀ ਆ ਸਲਵਾਰਾਂ ਜਿਹੜੀਆਂ ਅੱਜ ਕੱਲ ਫਰਸ਼ੀ ਸਲਵਾਰ ਚੱਲੀ ਏ।
ਹਾਂਜੀ-ਹਾਂਜੀ।
ਥੀਮ ਸੀ ਨਾ ਇੱਥੇ ਪਰਪਲ ਕਲਰ, ਹਾਂਜੀ-ਹਾਂਜੀ। ਵੈਸੇ ਮੈਂ ਪਾ ਬੈਠੀ ਆ ਇੱਕ-ਦੋ ਸੂਟ ਬਟ ਹੁਣ ਫੇਰ ਜਿਵੇਂ, ਜਿਵੇਂ ਇਹਨਾਂ ਨੇ ਥੀਮ ਜਿਵੇਂ ਤੁਹਾਨੂੰ ਪਤਾ ਅੱਜ-ਕੱਲ੍ਹ ਵਿਆਹਵਾਂ ਤੇ ਜਿਵੇਂ ਹਲਦੀ ਤੇ ਅਲਗ ਥੀਮ ਹੁੰਦੀ ਏ।
ਐਹ ਵਿਆਹ ਆਉਂਦੇ ਨੇ ਹੋਰ ਪੈਣ ਲੱਗ ਜਾਂਦੇ ਨੇ ਮਨ ਦੇ ਵਿੱਚ ਪਤਾ ਨੀ ਕਿੰਨੇ ਥੀਮ ਰੱਖ ਦਿੰਦੇ ਨੇ। ਹਲਦੀ ਦਾ ਯੇ ਤੇ ਮਹਿੰਦੀ ਦਾ ਹਰਾ ਹਲਦੀ ਦਾ ਹੁਣ ਹਲਦੀ ਦਾ ਪੀਲਾ ਪਹਿਲੇ ਹੁੰਦਾ ਸੀ, ਹੁਣ ਤੇ ਉਹ ਵੀ ਬੰਦ ਕਰਤਾ ਇਹਨਾਂ ਨੇ ਕੋਈ ਪਰਪਲ ਰੱਖਦਾ ਪਿਆ, ਕੋਈ ਰੈਡ ਕੋਈ ਮਜੰਟਾ ਹਾਂਜੀ।
ਤੇ ਮੇਰੇ ਕੋਲ ਯੈਲੋ ਸੂਟ ਇੱਕ ਪਿਆ ਸੀ ਫਰਸ਼ੀ ਸਲਵਾਰ ਵਾਲਾ ਮੈਂ ਕਿਹਾ ਚਲੋ ਉਹੀਓ ਪਾਲਾਂਗੀ। ਪਰ ਇਹਨਾਂ ਨੇ ਥੀਮ ਰੱਖ ਤੇ ਪਰਪਲ ਜੀ ਉਹ ਪਾਏਗੀ ਬਰਾਈਡਲ ਪਾਏਗੀ, ਤੇ ਬਾਕੀ ਸਾਰੇ ਬੇਬੀ ਪਿੰਕ ਪਾਉਣਗੇ।
ਹਾਂਜੀ ਸਹੀ ਗੱਲ ਹੈ, ਹੁਣ ਤੇ ਜੋ ਦਿਲ ਕਰਦਾ ਦਾ ਹੈ ਉਹੀ ਰੱਖੀ ਜਾ ਰਹੇ ਨੇ ਬ ਥੀਮ ਬੰਦੇ ਦੇ ਪਏ ਵੀ ਹੋਣ ਤਾਂ ਵੀ ਉਹਨੂੰ ਨਵੇਂ ਲੈਣੇ ਪੈਣੇ ਨੇ।
ਹਾਂ ਬਿਲਕੁਲ ਫਿਰ ਅਲੱਗ ਬੰਦਾ ਪਾਏ, ਫੇਰ ਅੱਛਾ ਵੀ ਨੀ ਲੱਗਦਾ ਸਭ ਦੇ ਮਤਲਬ ਟ੍ਰੈਂਡ ਦੇ ਨਾਲ ਹੀ ਫਿਰ ਦੇਖ ਕੁਛ ਚੱਲਣਾ ਪੈਂਦਾ ਕਈ ਵਾਰੀ, ਹੁਣ ਸਾਰੇ ਕਜ਼ਨ ਵਗੈਰਾ ਕੁਝ ਪਾਉਣਗੇ ਫੇਰ ਤੁਸੀਂ ਅਲੱਗ ਲੱਗੋਗੇ।
ਐਹ ਤੇ ਹੈ ਸਭ ਨੂੰ ਸੇਮ ਹੀ ਪਾਉਣੇ ਪੈਂਦੇ ਨੇ।
ਬਸ ਏਹੋ ਹੀ ਮੈਨੂੰ ਮੇਨ ਫੰਕਸ਼ਨ ਦੀ ਜਿਆਦਾ ਹੁੰਦੀ ਪਈ ਸੀ
ਨਹੀਂ ਤੁਸੀਂ ਜਾਓ, ਮਾਰਕੀਟ 'ਚ ਜਾਓ। ਤੁਹਾਨੂੰ ਬਹੁਤ ਤਰ੍ਹਾਂ ਦਾ ਫੈਬਰਿਕ ਦਿਖਾਉਣਗੇ ਓ ਐਬਰੋਇਡਡ ਫੈਬਰਿਕ ਹੁੰਦਾ ਡਾਇਏਬਲ ਵੀ ਹੁੰਦਾ ਅਗਰ ਤੁਹਾਨੂੰ ਕਲਰ ਨਹੀਂ ਪਸੰਦ ਤੇ ਤੁਹਾਨੂੰ ਡਾਈਏਬਲ ਦਿਖਾ ਦਿੰਦੇ ਨੇ ਤੁਸੀਂ ਆਪਣੀ ਮਰਜ਼ੀ ਦਾ ਕਲਰ ਕਰਵਾ ਸਕ। ਦੇ ਓ।
ਹਾਂਜੀ, ਹਾਂਜੀ ਨਹੀਂ ਹਾਂ ਉਹ ਤੇ ਮੈਨੂੰ ਪਤਾ ਹੈ। ਹਾਂਜੀ, ਹਾਂਜੀ
ਪਤ ਐਹ ਹੁੰਦਾ ਨਾ ਜੇ ਆਪਾਂ ਮਾਰਕੀਟ ਸ਼ੋਪ ਤੇ ਗਏ ਆ ਕੋਈ ਸੂਟ ਪਰਟੀਕੂਲਰ ਸੂਟ ਲੈਣਾ ਉਹ ਗੱਲ ਵੱਖਰੀ ਹੈ ਉਹ ਸਾਨੂੰ ਉਵੇਂ ਦਾ ਹੀ ਮਿਲਣਾ ਜੋ ਸਾਨੂੰ ਦੁਕਾਨਦਾਰ ਨੇ ਦਿਖਾਣਾ ਏ ਅਗਰ ਅਸੀਂ ਆਪਣੇ ਮਨ ਵਿੱਚ ਕੁਛ ਸੋਚਿਆ ਹੋਇਆ ਵੇ ਵੀ ਮੈਂ ਐਹ ਡਿਜ਼ਾਇਨ ਹੀ ਪਾਉਣਾ ਹੈ। ਫਿਰ ਸਾਨੂੰ ਫੈਬਰਿਕ ਹੀ ਲੈਣਾ ਪੈਣਾ। ਫੈਬਰਿਕ ਲਵਾਂਗੇ ਉਸ ਦੇ ਅਕੋਰਡਿੰਗ ਨਯੇ ਡਿਜ਼ਾਇਨ ਦੇ ਅਕੋਡਿੰਗ ਫੈਬਰਿਕ ਲਵਾਂਗੇ ਉਹ ਸਾਨੂੰ ਅਪਣੇ ਮਤਲਬ ਦਾ ਮਿਲੇਗਾ, ਉਹ ਅਸੀਂ ਉਹ ਪਾ ਸਕਦੇ ਹਾਂ।
ਫੈਬਰਿਕ ਅਸੀਂ ਫੇਰ ਆਪਣੇ ਹਿਸਾਬ ਨਾਲ ਕਸਟਮਾਈਜ਼ ਵੀ ਕਰਾ ਸਕਦੇ ਕਿ ਨਹੀਂ ਜੇ ਮੈਨੂੰ ਬੈਲ ਬੋਟਮ ਚਾਹੀਦਾ। ਰੇਡੀਮੇਡ ਸੂਟ ਦਾ ਹੁੰਦਾ ਜੋ ਤੁਹਾਨੂੰ ਚੀਜ਼ ਦਿਖਾਉਣਗੇ ਉਹਦੇ 'ਚ ਤੁਹਾਨੂੰ ਐਡਜਸਟ ਕਰਨਾ ਪੈਣਾ।
ਹਾਂਜੀ, ਹਾਂਜੀ।
ਫਿਰ ਮੈਂ ਵੀ ਇਹ ਸੋਚ ਹੀ ਰਹੀ ਸੀ ਮੈਂ ਕਿਹਾ ਚਲੋ ਸਾਡੇ ਇੱਥੇ ਨੇੜੇ ਹੀ ਕ ਮਤਲਬ ਹੈਗੀ ਏ, ਥੋੜ੍ਹਾ ਜਿਹਾ ਅੱਗੇ ਸ਼ਹਿਰ ਕਰਕੇ ਸਹਾਰਨਪੁਰ ਕਰਕੇ ਨਾਮ ਹੈਗਾ ਉੱਥੋਂ ਕਾਫ਼ੀ ਅੱਛਾ ਫੈਬਰਿਕ ਮਿਲ ਜਾਂਦਾ ਐਦਾਂ ਨਾ, ਤੇ ਔ ਉਹ ਫੈਬਰਿਕ ਲੈ ਕੇ ਨਾ ਡਾਏ ਵਗੈਰਾ ਕਰਾ ਕੇ ਕੋਈ ਕੀ ਮਤਲਬ ਹਾਂ ਲੌਂਗ ਅਨਾਰਕਲੀਏ ਸਲਵਾਰਾਂ।
ਹਾਂਜੀ, ਹਾਂਜੀ ਅਨਾਰਕਲੀ ਦਾ ਤਾਂ ਅੱਜ -ਕੱਲ ਬਹੁਤ ਟਰੈਂਡ ਹੈਗਾ ਬਹੁਤ ਜ਼ਿਆਦਾ ਟਰੈਂਡ ਹੈਗਾ। ਹਾਂਜੀ, ਤੁਸੀਂ ਸੋਚੋ ਬਿਲਕੁਲ ਸਈ ਤੁਸੀਂ ਮਾਂ ਸਈ ਚੀਜ ਰੱਖੀ ਹੋਈ ਏ। ਬਸ ਫੈਬਰਿਕ ਲਿਆਓ ਅਨਾਰਕਲੀ ਦਾ ਤੇ ਐ ਵੇ ਇਕਦਮ ਭਾਵੇਂ ਜੇੜੀ ਮਰਜ਼ੀ ਪਾ ਲਓ ਅ ਤੁਸੀਂ ਬਿਲਕੁਲ ਫਲੋਟ ਟਚ ਅਨਾਰਕਲੀ ਲੈਣੀ ਏ ਤੇ ਥੱਲੇ ਬੋਟਮ ਭਾਵੇਂ ਜੋ ਮਰਜੀ ਪਾਲੋ, ਦਿਖਣੀ ਤੇ ਹੈ ਨੀ।
ਨਾਲੇ ਦੇਖੋ ਔਲ ਟਾਈਮ ਫੈਸ਼ਨ ਹੈਗਾ, ਕੋਈ ਕਦੀ ਜਾਣਦਾ ਨੀ ਹੈਗਾ ਅਨਾਰ ਸ਼ੋਰਟ ਕੁੁਰਤੀ ਕਦੀ ਮਤਲਬ ਪਿੱਛੇ ਬੰਦ ਹੋ ਗਿਆ ਸੀ, ਓ ਫੇਰ ਹੁਣ ਫੇਰ ਚੱਲ ਗੇਆ। ਫਿਰ ਪ੍ਰੋਪਰ ਅਗਰ ਸੂਟ ਈ ਸਿਲਵਾਨੈ, ਮੈਂ ਨੋਰਮਲ ਫਿਰ ਦ ਚਲੋ ਮੈਂ ਬਣਿਆ ਬਣਾਇਆ ਕੱਪੜਾ ਹੀ ਸੂਟ ਹੀ ਲੈਨੀਂ ਆਂ ਮਾਰਕੀਟ ਤੋਂ ਜਾ ਕੇ ਫੇਰ ਮੈਂ ਕੇਯਾ ਚਲ ਅਪਨਾ ਈ ਲਵਾਂਗੀ। ਬਸ, ਨਾਂ ਫੈਬਰਿਕ ਚ ਕਨਫਿਊਜ ਸੀ। ਫਿਰ ਹੁਨ ਦੇਖੋ, ਤੁਸੀਂ ਕੈ ਰੇਓ ਹਾਂ, ਤੁਸੀਂ ਮੈਨੂੰ ਦੱਸ ਤੇ ਲਿਖ ਦੋਨਾਂ, ਮੈਂ ਓਈ ਫੈਬਰਿਕ ਓਨੂੰ ਪੁੱਛਾਂਗੀ।
ਹਾਂਜੀ-ਹਾਂਜੀ ਬੋਤ ਅੱਛੇ-ਅੱਛੇ ਫੈਬਰਿਕ ਆਏਦੇ ਨੇ, ਕੋਈ ਐਸੀ ਗੱਲ ਨੀਂ ਐ। ਤੁਸੀਂ ਸ਼ੋਪ 'ਤੇ ਜਾਓ ਦੇਖੋ, ਤੁਆਨੂੰ ਆਪੇ ਪਸੰਦ ਆ ਜਾਏਗਾ ਫੈਬਰਿਕ।
ਜੀ ਮੈਂ ਜਾਵਾਂਗੀ ਬਸ, ਅੱਜ-ਕੱਲ ਚ। ਕੱਰ ਲਾਣਾ ਕਿਉਂਕਿ ਮ ਵਿਆਹ ਨੇੜੇ ਆ ਗਿਆ ਫੇਰ, ਟਾਈਮ ਨਾਲ ਲਿਆ ਕੇ ਫੇਰ ਸੀਲਵਾਣੇ ਵੀਨੇ। ਟਾਈਮ ਲੱਗਦਾ ਤੁਆਨੂੰ ਪਤੈ, ਹਾਂਜੀ ਚਲੋ ਠੀਕ ਐ। ਫੇਰ ਓਕੇ ਹਾਂਜੀ, ਦੱਸਾਂਗੀ ਮੈਂ ਤੁਆਂਨੂੰ ਕੀ ਲੈ ਕੇ ਆਈ ਆਂ, ਹਾਂਜੀ। ਓਕੇ ਸਸ਼੍ਰੀ ਕਾਲ।